ਹਾਂਜੀ, ਸਤਿ ਸ੍ਰੀ ਅਕਾਲ।
ਸੱਸੀ ਅਕਾਲ ਜੀ।
ਹੋਰ ਵਧੀਆ- ਵਧੀਆ ਤੁਸੀਂ ਦੱਸੋ।
ਵਧੀਆ-ਵਧੀਆ ਕੀ ਕਰ ਰਹੇ ਸੀ।
ਠੀਕੇ ਕਰਦੇ।
ਹੈਲੋ।
ਹੈਲੋ
ਹਾਂਜੀ ਤੁਹਾਡੀ ਆਵਾਜ਼ ਕਟਦੀ ਹੈ ਪਤਾ ਨੀ ਕਿਉਂ?
ਹਾਂਜੀ, ਹਾਂਜੀ, ਹੁਣ ਆ ਰਹੀ ਹੈ,
ਹਾਂਜੀ, ਹਾਂ ਹੁਣ ਆ ਰਹੀ ਹੈ।
ਹਾਂਜੀ, ਬੋਲੋ!
ਅ, ਮੈਂ ਕੁਛ ਨੀ ਫਰੀ ਬੈਠਾ ਤੁਸੀ, ਤੁਸੀਂ ਦੱਸੋ। ਤੁਸੀਂ ਕੀ ਕਰ ਰਹੇ ਹੋ?
ਬਸ ਕੁਛ ਨੀ ਮੈਂ ਵੀ ਫਰੀ ਬੈਠੀ ਸੀਗੀ।
ਅੱਛਾ! ਅੱਛਾ! ਤੇ ਮੈਮ ਅੱਜ ਆਪਾਂ ਗੱਲ ਕਰਾਂਗੇ ਸਮੇਂ ਦੀ ਤਬਦੀਲੀ ਬਾਰੇ,
ਹਾਂਜੀ, ਹਾਂਜੀ,
ਠੀਕ ਹੈ ਜੀ, ਜਿਵੇਂ ਆਪਾਂ ਕਹਿ ਦਿੰਦੇ ਆਂ ਪਹਿਲਾਂ ਵਾਲੇ ਸਮੇਂ ਦੇ ਵਿੱਚ,
ਹਾਂਜੀ,
ਹੂੰ, ਮਤਲਬ ਸਟਾਰਟਿੰਗ ਮਤਲਬ ਜਿਵੇਂ ਪਹਿਲਾਂ ਵਾਲੇ ਸਮੇ ਦੇ ਵਿੱਚ ਚ ਕੋਈ ਵੀ ਚੀਜ਼ ਹੈ ਮਤਲਬ ਜੋ ਕੋਈ, ਚੀਜ਼ ਖਰੀਦਣੀ ਸੀ ਤਾਂ ਉਹ ਜਿਵੇਂ ਆਪਾਂ ਕਹਿ ਦਿੰਦੇ ਹਾਂ ਚਵਾਨੀ ਠਿਆਨੀ ਹਨਾ ਇਸ ਹਿਸਾਬ ਨਾਲ ਮਿਲ ਜਾਂਦਾ ਦੀ ਸੀਗੀ, ਤੇ ਜਿਹੜੀ ਹੁਣ ਮਤਲਬ ਬਦਲ ਕੇ ਆਪਾਂ ਇਹ ਕਹਿ ਦਿੰਦੇ ਹਾਂ ਵੀ ਸੌ ਰੁਪਇਆ ਦੋ ਸੌ ਰੁਪਆ ਆ ਇਹਨਾਂ ਚ ਵੀ ਨਹੀਂ ਮਿਲਦੀ ਹੈਗੀ, ਹਨਾ ਜੀ ਜਿਵੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਲਾ ਲਓ ਵੀ ਜਨਾਨੀਆਂ ਸੀ, ਮਤਲਬ ਲੇਡੀਜ਼ ਸੀਗੀਆਂ ਜੋ ਕਦੇ ਕਿਸੇ ਨੇ ਚਰਖਾ ਕੱਤਣਾ ਕੋਈ ਦਰੀਆਂ ਬੁਣਨੀਆ ਹਨਾ ਜੀ, ਤੇ ਮਤਲਬ ਕੱਪੜਾ ਬੁਣਨਾ ਆਪਣੇ ਹੱਥ ਨਾਲ ਬੁਣ ਕੇ ਫਿਰ ਤਿਆਰ ਕਰਕੇ ਫਿਰ ਪਾਉਣਾ ਹੁਣ ਦੇਖੋ ਸਮੇਂ ਦੀ ਤਬਦੀਲੀ ਕਿੰਨੀ ਹੋ ਗਈ, ਕੀ ਫੈਕਟਰੀਆਂ ਦੇ ਵਿੱਚ ਕੱਪੜਾ ਬਣਨ ਲੱਗ ਗਿਆ।
ਹਾਂਜੀ, ਮਤਲਬ ਉਹਦੀ ਇੰਪੋਰਟੈਂਸ ਘੱਟ ਗਈ ਆ ਹੁਣ ਤਾਂ ਬਹੁਤ ਜ਼ਿਆਦਾ ਪਹਿਲੇ ਤਾਂ ਉਹਨੂੰ ਬਹੁਤ ਦਿੰਦੇ ਸੀਗੇ ਇੰਪੋਰਟੈਂਸ ਉਹਦੀ ਬਹੁਤ ਸੀਗੀ ਪਹਿਲਾਂ,
ਜੀ ਮੈਮ ਹਾਂਜੀ, ਪਹਿਲਾਂ ਮਤਲਬ ਵਿਸ਼ਵਾਸ ਕਰਦੇ ਸੀ ਕਿ ਘਰ ਦੇ ਵਿੱਚ ਬਣਿਆ ਹੋਇਆ ਜਿਵੇਂ ਕੋਈ ਚੀਜ਼ ਬਣਾਉਣੀ ਹੈ, ਕਰਨੀ ਹੈ, ਵੀ ਘਰ ਦੇ ਵਿੱਚ ਹੀ ਖਾਣੀ ਹੈ, ਘਰੀ ਬਣਾ ਕੇ ਬੱਚਿਆਂ ਨੂੰ ਦੇਣੀ ਹੈ ਹੁਣ ਦੇਖੋ ਦੇਖੋ ਫਾਸਟ ਫੂਡ ਕਿੰਨਾ ਚੱਲ ਪਿਆ ਬਾਹਰ,
ਹਾਂਜੀ, ਹਾਂਜੀ, ਪੈਲੇ ਤਾਂ ਸਭ ਕੁਝ ਪਹਿਲਾਂ ਤਾਂ ਜਿੱਦਾਂ ਅਸੀਂ ਹੁੰਦੇ ਦੇ ਮੈਗੀ ਚੌਮਿਨ ਵਗੈਰਾ ਪਹਿਲਾਂ ਤਾਂ ਕੁਛ ਵੀ ਨ ਨਹੀਂ ਹੁੰਦਾ
ਕੁਛ ਵੀ ਨੀ ਹ ਹਾਂਜੀ ਬਸ ਉਹੀ ਗੱਲ ਅਸੀਂ ਆਪਲੀ ਬੱਚਿਆਂ ਨੂੰ ਮੰਮੀ ਡੈਡੀ ਨੇ ਮਤਲਬ ਆਪਦਾ ਘਰੇ ਜਿਹੜਾ ਭੈ ਸਾਂ ਰੱਖੀਆਂ ਹੁੰਦੀਆਂ ਮੱਝਾਂ ਰੱਖੀਆਂ ਹੁੰਦੀਆਂ ਉਹਨਾਂ ਦਾ ਦੁੱਧ ਦੁੱਧ ਕੱਢਣਾ ਉਹਨਾਂ ਤੋਂ ਘੀ ਬਣਾ ਦੇਣਾ ਉਹਨਾਂ ਤੋਂ ਦਹੀਂ ਬਣਾ ਦੇਣਾ ਬੱਚੇ ਇੰਨੇ ਚ ਖਾ ਕੇ ਖੁਸ਼ ਸੀ ਤੰਦਰੁਸਤ ਵੀ ਸੀਗੇ ਬੱਚੇ ਉਸ ਟਾਈਮ
ਹਾਂਜੀ ਹਾਂਜੀ ਹਾਂ ਅੱਜ ਦੇ ਟਾਈਮ ਤੁਸੀਂ ਦੇਖੋ ਬਾਹਰੋਂ ਕੀ ਲਿਆਂਦੇ ਆ ਘਰੇ ਵੀ ਨੀ ਕੱਢਦੇ ਕਹੀ ਲੋਕ ਤਾਂ ਕਿ ਬਈ ਹਲ ਘਰੇ ਕੀ ਕਰਨਾ ਹੈ ਬਾਹਰੋਂ ਜੇ ਆਜੇਗਾ
ਹਾਂਜੀ
ਬਟ ਪਹਿਲਾਂ ਹਾਂਜੀ ਹਾਂਜੀ ਕਿਟਸ ਵਾਲੇ ਦੁੱਧ ਆ ਰਿਹਾ
ਪੈਕਟ ਵਾਲੇ ਹਾਂਜੀ ਮਤਲਬ ਉਹ ਪਤਾ ਨੀ ਕੀ ਕੁਛ ਉਹਨਾਂ ਦੇ ਵਿੱਚ ਪਾਇਆ ਹੁੰਦਾ ਹੈ ਕੋਈ ਆਪਾਂ ਇਹ ਨਹੀਂੀ ਕਹਿ ਸਕਦੇ ਹੈਗੇ ਵੀ ਰੀਜਨਲ ਆ ਉਹ
ਹਾਂਜੀ ਹਾਂਜੀ ਐ ਗੱਲ ਤਾਂ ਤੁਸੀਂ ਸਹੀ ਕੀਤੀ ਹੈ
ਹਾਂਜੀ ਬਹੁਤ ਫ਼ਰਕ ਪੈ ਗਿਆ ਦੇਖੋ ਸਮੇਂ ਤਬਦੀਲ ਹੋ ਗਿਆ ਜਿਵੇਂ ਜਨਾਨੀ ਅੱਗੇ ਘਰੇ ਆਪਦਾ ਕੰਮ ਧੰਦਾ ਕਰਦੀਆਂ ਕਿਸੇ ਨੇ ਕੁਛ ਕਰ ਲਿਆ ਕਿਸੇ ਨੇ ਕੁਛ ਕਰ ਲਿਆ ਹੁਣ ਫ੍ਰਰੀ ਬੈਠੇ ਰਹਿੰਦੇ ਨੇ ਏਸੀ ਥੱਲੇ ਹੋ ਜਾਂਦੇ ਨੇ ਦੇਖੋ
ਹਾਂਜੀ ਤੇ ਕੁਛ ਨਾ ਮਤਲਬ ਜਿੱਦਾਂ ਪੁਰਾਣੇ ਜ਼ਮਾਨੇ 'ਚ ਇਦਾਂ ਵੀ ਹੁੰਦਾ ਸੀ ਕਿ ਮਤਲਬ ਜਨਾਨੀਆਂ ਕੰਮ ਕਰਦੀ ਰਹਿੰਦੀ ਸੀ ਨਾ ਉਹਨਾਂ ਦਾ ਸਰੀਰ ਵੀ ਸਹੀ ਰਹਿੰਦਾ ਸੀਗਾ
ਹਾਂਜੀ ਮੈਮ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੈ
ਤੇ ਹੁਣ ਜਿੱਦਾਂ ਤੁਸੀਂ ਲੈਲੋ ਕਿ ਪੁਰਾਣੇ ਟਾਈਮ ਦੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਘਰੇ ਕੋਈ ਹੋਣ ਨ ਆ ਜਿੱਦਾਂ ਤੇ ਉਹ ਕਿੰਨੇ ਮਤਲਬ ਸਹੀ ਆ ਇਸ ਟਾਈਮ ਤੇ। ਤੇ ਸਾ-ਸਾਡੇ ਬੱਚਿਆਂ ਦੇ ਵੀ ਤੁਸੀਂ ਪੰਦਰਾਂ ਸਾਲ ਤੋਂ ਈ ਲੈ ਲੋ, ਗੋਡੇ ਦਰਦ ਹੋ ਰੇ ਆ, ਪਿੱਠ ਦੁਖ ਰੀ ਐ ਕਿ ਹੱਥ ਦੁੱਖ ਰਿਐ।
ਉਸ ਟਾਈਮ ਤੁਸੀਂ ਮੈਮ ਇਹ ਲਾ ਲੋ ਵੀ ਬਜ਼ੁਰਗਾਂ ਦੇ ਵੀ ਬਾਲ ਕਾਲੇ ਪਏ ਹੁੰਦੇ ਸੀ।
ਹਾਂਜੀ ਹਾਂਜੀ ਇਹ ਤਾ ਹੈ ਈ।
ਬਣਿਆ ਹੋਇਆ ਦੇਸੀ ਘੀ ਖਾਂਦੇ ਸੀ, ਦੁੱਧ ਪੀਂਦੇ ਸੀ। ਤੇ ਹਾਰੇ ਦੇ ਵਿੱਚੋ ਦੇਖ ਖੋਹ ਧਰਦੇ, ਲਸ ਦੁੱਧ ਧਰਦੇ, ਉਹਨੂੰ ਰਿੜਕਦੇ ਫੇਰ ਦਹੀਂ ਬਣਾਂਦੇ। ਲੱਸੀ ਬਣਾਂਦੇ, ਕਿੰਨੇ ਤੰਦਰੁਸਤ ਸੀਗੇ।
ਕੁਛ ਮਤਲਬ ਓਹਦੇ, ਕੀ ਕਹਿੰਦੇ ਉਹਨੂੰ, ਚੁਲ੍ਹਾ ਕੈਂਦੇ ਜੇੜੇ ਪੁਰਾਣੇ ਟਾਈਮ ਬਾਲਦੇ ਸੀਗੇ। ਹਾਂਜੀ, ਤੇ ਹੁਣ ਉਹਦੀ ਦੇਖੋ ਤੁਸੀਂ ਗੈਸ ਸਟੋਬਾਂ ਨੇ ਲੈ ਲੀ ਏ ਜਗ ਤਾਂ ਕੁ ਉਹ ਵੀ ਨੁਕਸਾਨ ਕਰਦੇ ਆ ਸਾ
ਹੋਰ ਜੀ ਉਹ ਜੋ ਤੇਲ, ਦੇਖੋ ਹੁਣ ਗੈਸ ਹੈਗਾ ਐ, ਗੈਸ ਦੇ ਉੱਪਰ ਬਣਦੀ ਐ। ਰੋਟੀ ਬਣਾਨੇ ਆਪਾਂ, ਆਪਾਂ ਕਹਿ ਦਿੰਦੇ ਵੀ ਰੋਟੀ ਫੁੱਲ ਜੂਗੀ ਨ ਚ ਰਾੜ ਲੈਨੇ
ਹਾਂਜੀ ਹਾਂਜੀ। ਮੈਂ ਸਭ ਤੋਂ ਗ਼ਲਤੀ ਕਰਦੇ ਆਂ ਵੱਡੀ। ਕਿਉਂਕਿ ਮੈਂ ਮਤ ਲਬ ਪਹਿਲਾਂ ਮੈਂ ਵੀ ਏਦਾਂ ਈ ਕਰਦੀ, ਮੇਰੀ ਮੰਮਾ ਵਗੈਰਾ। ਫੇਰ ਸਾਨੂੰ ਦੱਸਿਆ ਕਿ ਬਈ ਏਦਾਂ ਨੀ ਕਰਨੀ ਚਈਦੀ, ਤੁਸੀਂ ਤਵੇ ਤੇ ਈ ਸੇਕਦੇ ਆਂ ਕਿਉਂਕਿ ਗੈਸ ਆ ਨਾ ਬਹੁਤ ਜਾ਼ਦਾ ਫਲੇਮ ਹੁੰਦਾ
ਹਾਂਜੀ।
ਉਹਦੇ ਕਰਕੇ ਕਈ ਬਿਮਾਰੀਆਂ ਲੱਗਦੀਆਂ।
ਹਾਂਜੀ, ਹਾਂਜੀ।
ਮਤਲਬ ਪੁਰਾਣੇ ਟਾਈਮ ਨੂੰ ਤਾਂ ਚਲੋ ਅੱਜ ਜ ਕੱਲ ਤਾਂ ਕੋਈ ਯਾਦ ਹੀ ਨੀ ਰੱਖਦਾ। ਵੈਸੇ ਸਾਨੂੰ ਵੀ ਥੋੜਾ ਕਰਨਾ ਚ ਚਈਦਾ ਪੁਰਾਣਾ ਟਾਈਮ ਬੋਲੋ
ਹਾਂਜੀ?
ਮੈਂ ਕਿਆ ਸਾਨੂੰ ਵੀ ਥੋੜ੍ਹਾ ਕਰਨਾ ਚਾਈਦਾ ਪੁਰਾਣਾ ਟਾਈਮ ਜਿੱਦਾਂ ਉਹ ਕਰਦੇ ਸੀ
ਹਾਂਜੀ। ਮੈਮ ਪੁਰਾਣਾ ਟਾਈਮ ਪਤਾ ਕੀ ਐ ਅ-ਬ-ਅ ਕਿਸੇ ਟਾਈਮ ਤੇ ਦੇਖੋ ਆਪਾਂ ਨੂੰ ਈ ਹੋ ਜਾਂਦਾ, ਇੱਛਾ ਹੁੰਦੀ ਐ ਹਨਾ ਕੀ ਮਤਲਬ ਚੁਲ੍ਹਾ ਪਿਆ ਜਿਵੇਂ ਹੁਣ ਮੈਂ ਪਿੰਡ ਦੇ ਵਿੱਚ ਆਂ, ਵੀ ਚੁੱਲਾ ਹੈਗਾ ਆਪਣੇ ਕੋਲ, ਕੋਈ ਖਾਣਾ ਬਣਾਈਏ, ਆਪਾਂ ਉਹਦੇ ਉੱਤੇ ਸਾਗ ਵਗੈਰਾ ਬਣਾਈਏ, ਹੁਣ ਤਾਂ ਸਾਗ ਵੀ ਨੀ ਬਣਾਦੀਆਂ
ਨਾ, ਨਾ। ਬਿਲਕੁਲ ਵੀ ਨੀ।
ਹਾਂਜੀ। ਉਹ ਵੀ ਗੈਸ ਤੇ ਹੋ ਗਿਆ ਜਾਂ ਇੰਡਕਸ਼ਨ ਚੁੱਲੇ ਆ ਗੇ ਦੇਖੋ
ਹਾਂਜੀ, ਹਾਂਜੀ ਆ ਤਾਂ ਹੈ ਈ। ਜਿੱਦਾਂ ਪਹਿਲਾਂ ਮਿੱਟੀ ਦੇ ਬਰਤਨ ਚ ਈ ਬਣਾਦੇ ਸੀਗੇ।
ਹਾਂਜੀ। ਮਿੱਟੀ ਦੇ ਬਰਤਨ ਚ ਬਣਾਣਾ ਹੁੰਦਾ, ਕੁਛ ਸਟੀਲ ਦੇ ਭਾਂਡੇ ਆ ਗਏ ਮਤਲਬ ਸਾਰੇ ਈ, ਰਸੋਈ ਆਪ ਆਪਾਂ ਇੱਕ ਤਰ੍ਹਾਂ ਦਾ ਇਹ ਕਹਿਿੰਦੇ ਵੀ ਚੇਜ ਹੋ ਗਈ ਹਨਾ ਜੀ ਅੱਗੇ ਉਹ ਜਿਵੇਂ ਉਹ ਛੱਲੀਆਂ ਆਉਂਦੀ ਦੀਆਂ ਦੇਖੋ
ਹਾਂਜੀ, ਹਾਂਜੀ।
ਉਹਨੂੰ ਭੁੰਨ, ਉਹਨੂੰ ਭੁੰਨ ਕੇ ਖਾਂਦੇ। ਉਹ ਉੱਪਰ ਉਹ ਉੱਪਰਲੀ ਚੀਜ਼ ਖਾ ਕੇ ਕਿਹੜੇ ਉਹਦੇ ਅੰਦਰਲੇ ਗੁੱਲ ਸੀਗੇ ਉਹ ਵੀ ਭੁੰਨ ਕੇ ਚੁੱਲੇ ਦੇ ਵਿੱਚ ਫਿਰ ਖਾਂਦੇ ਹਾਂਜੀ। ਹੁਣ ਜਿਹੜੀ ਉਹ ਮੱਖੀ ਦੇ ਦਾਣੇ ਨੂੰ ਦੇਖੋ ਖੋ ਉਹਦੀ ਜਗ੍ਹਾ ਪੋਪਕੋਨ ਹੋ ਗਈ। ਅੱਜ ਦੇ ਟਾਈਮ ਚ, ਹਾਂਜੀ ਹੁਣ ਉਹ ਵਧੀਆ ਲੱਗਦੇ ਨੇ ਪਹਿਲਾਂ ਵਾਲੇ ਟਾਈਮ ਦੇ ਵਿਚ ਹੈਲੋ, ਹੈਲੋ,
ਹੈਲੋ ਹੈਲੋ,
ਹਾਂਜੀ ਹਾਂਜੀ,
ਮਤਲਬ ਪਹਿਲੇ ਦੇ ਟਾਈਮ ਚਲੋ, ਏਦਾਂ ਹੁੰਦਾ ਸੀ ਬਟ ਹੁਣ ਬੱਚੇ ਕਹਿੰਦੇ ਰੋਟੀ ਨਾ ਦੋ ਪੋਪਕੋਰਨ ਬਣਾ ਦੋ ਤੁਸੀਂ ਸਾਨੂੰ ਉਹਨਾਂ ਨੂੰ ਇਹ ਨੀ ਪਤਾ ਨਾ ਕਿ ਉਹ ਉਹਦੇ ਵੀ ਕਿੰਨੇ ਨੁਕਸਾਨ ਆ ਬਾਅਦ ਚੋਂ ਕਿੰਨਾ ਪੇਟ ਦੁਖਦਾ ਜੇ ਜ਼ਿਆਦਾ ਖਾਲੋ ਏਦਾਂ,
ਹਾਂਜੀ ਮੈਮ ਹਾਂਜੀ, ਅੱਗੇ ਉਹ ਸੇਮੀਆ ਵੱਟ ਤੇ ਦੇਖੋ। ਘਰ ਦੇ ਵਿੱਚ ਬਜ਼ੁਰਗ ਸੇਵੀਆਂ ਬੱਟ ਦੇ ਦਸ ਦਸ ਕਿੱਲੋ ਪੰਦਰਾਂ ਪੰਦਰਾਂ ਕਿੱਲੋ ਮਤਲਬ ਘਰ ਦੇ ਵਿੱਚ ਹੀ ਵੱਟਣੀਆ,
ਹਾਂਜੀ ਹਾਂ,
ਖਾਣੀਆਂ, ਹੁਣ ਬਾਹਰੋਂ ਮਸ਼ੀਨਰੀ ਆਦੀ ਹੈ ਦੇਖੋ। ਹੁਣ ਪੈਕਟ ਵਾਲੀਆਂ ਚੱਲ ਚੱਲ ਪਈਏ ਮੈਗੀ ਚੱਲ ਪਈ ਪੈਕਟ ਚ ਸੀੇਵੀਆਂ ਆਦੀਆਂ ਦੇਖੋ।
ਹਾਂਜੀ ਹਾਂਜੀ ਮਤਲਬ ਪਹਿਲੇ ਦਾ ਟਾਈਮ ਜਿਆਦਾ ਹੁੰਦਾ ਸੀ। ਤੁਸੀਂ ਹਲਵਾ ਖਾ ਲਿਆ ਲੱਡੂ ਬਣਾ ਲਏ ਦੇਸੀ ਘਿਓ ਵਾਲੇ
ਹਾਂਜੀ ਫਾਸਟ ਫੂਡ ਰਹਿ ਗਿਆ, ਜੀ ਖਾਂਦੇ ਨੀ ਹੈਗੇ ਜੀ ਬੱਚਿਆਂ ਨੂੰ ਪਸੰਦ ਹੀ ਨੀ ਹੋਣ ਇਹ ਚੀਜ਼ਾਂ।
ਹਾਂਜੀ ਹਾਂਜੀ, ਮਤਲਬ ਕਈ ਮਲਬ ਬਹੁਤ ਰੇਅਰ ਪੇਰੈਂਟਸ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਹਲੇੇ ਤੱਕ ਮਤਲਬ ਨਹੀਂ ਦਿੰਦੇ ਚੋਕਲੇਟ ਜਦੋਂ ਬੱਚਾ ਤਿੰਨ ਚਾਰ ਸਾਲ ਪੰਜ ਸਾਲ ਪ ਨਹੀਂ ਹੋ ਗਿਆ।
ਹੁਣ ਤਾਂ ਦੇਣ ਲੱਗ ਗਈ ਮੈ,
ਨਹੀਂ ਇੱਧਰ ਵੀ ਮਤਲਬ ਬੱਚਾ ਨੋ ਮਹੀਨੇ ਦਾ ਹਾਂ ਉਹਨੂੰ ਚੋਕਲੇਟ ਖਵਾਣਗੇ ਬਟ ਉਹਨਾਂ ਨੂੰ ਪਤਾ ਨੀ ਕਿ ਮਤਲਬ ਨੁਕਸਾਨ ਕਰਦੀ ਐ।
ਨੁਕਸਾਨ ਕਰਦੀ ਹੈ ਹਾਂਜੀ ਜਿ ਪਹਿਲਾਂ ਤੁਸੀਂ ਇਹ ਦੇਖਲੋ, ਪਹਿਲਾਂ ਪੁਰਾਣੇ ਬਜ਼ੁਰਗ ਸੀਗੇ ਇੱਕ ਪੱਖਾ ਲਾ ਲੈਂਦੇ ਹਨਾ, ਦੇਖੋ ਸੱਤ-ਸੱਤ, ਅੱਠ-ਅੱਠ ਮੰਜੇ ਲੈਣ ਵਾਇਜ ਵਿਛਾ ਲੈਂਦੇ ਦੇਖੋ। ਹੁਣ ਕੋਈ ਪੱਕ ਪੱਖਿਆਂ ਨੂੰ ਪੁੱਛਦਾ ਵੀ ਨੀ ਹੈਗਾ ਔ ਪੜਛੱਤੀ ਤੇ ਸਿੱਟ ਰੱਖੇ ਨੇ ਹੁਣ ਏਸੀ ਚੱਲ ਪੇ ਦੇਖੋ।
ਪਹਿਲਾਂ ਜਿੱਦਾਂ ਮਤਲਬ ਉੱਥੇ ਕੋਠਿਆਂ ਤੇ ਸੌਂਦੇ ਸੀਗੇ ਸਾਰੇ ਛੱਤ ਤੇ
ਉਦੋਂ ਤਾਂ ਮੈਡਮ ਕੋਈ ਏਦਾਂ ਦੀ ਕੋਈ ਫੈਸਿਲਿਟੀ ਹੈ ਵੀ ਨੀ ਸੀ ਕੀ ਕੋਈ ਪੱਖਾ ਸੀਗਾ ਜਾਂ ਕੁਛ ਹੈਗਾ ਸੀ ਛੱਤ ਤੇ ਉੱਪਰ ਪਾਣੀ ਛਿੜਕ ਲੈਂਦੇ- ਆਰਾਮ ਨਾਲ ਸੋ ਜਾਂਦੇਂ। ਨਾ ਉਨਾਂ ਨੂੰ ਕੋਈ ਗਰਮੀ ਲੱਗਦੀ ਸੀ।
ਮਤਲਬ ਪੈਲੇ ਮਲਬ ਇਕੱਠੇ ਹੋ ਕੇ ਸਾਰੇ ਕੰਮ ਕਰਦੇ ਸੀਗੇ ਹੁਣ ਤਾਂ ਕੋਈ ਪੁੱਛਦਾ ਨੀ ਸਾਰੇ ਅਪਣੇ- ਅਪਣੇ ਹੈਗੇ, ਅਸੀ ਪਹਿਲੇ ਆਪਣਾ ਘਰ ਸਾਂਭ ਲੀਏ ਦੂਜੇ ਦਾ ਕੀ ਲੈਣਾ। ਇਹ ਤਾਂ ਪੈਲੇ ਸਾਰੇ ਇਕੱਠੇ ਹੋ ਗਏ। ਏ ਸਬ ਕੁਛ-ਏ ਸਭ ਕੁਛ
ਹਾਂਜੀ ਮੈਮ, ਹਾਂਜੀ। ਅੱਗੇ ਦੇਖੋ ਖੇਤਾਂ ਦੇ ਵਿੱਚ ਕੰਮ- ਕਰਦੇ ਉਤੋਂ ਕੰਮ ਕਰਦੇ ਹੱਲ ਚਲਾਂਦੇ।
ਹਾਂਜੀ- ਹਾਂਜੀ।
ਦੇ ਹਨਾ ਜੀ। ਕੋਈ ਕਣਕ ਵਗੈਰਾ ਬੀਜਣੀ ਕੋਈ ਹਾਂਜੀ ਹੁਣ ਅੱਜ ਦਾ ਟਾਈਮ ਦੇਖੋ ਇੰਨਾ ਹੋ ਗਿਆ ਇੰਨੀ ਸਮੇਂ ਚ ਤਾਂ- ਤਬਦੀਲੀ ਆ ਗਈ ਹੁਣ ਸਾਰੀ ਮਸ਼ੀਨਰੀ ਖੇਤ ਚ ਵੀ ਮਸ਼ੀਨਰੀ ਹੋ ਗਈ ਸਾਰੀ।
ਏਦਾ ਪਹਿਲੇ ਹੱਥਾਂ ਨਾਲ ਸਾਰਾ ਕੰਮ ਹੁੰਦਾ ਸੀਗਾ। ਬ ਚਲੋ ਅਸੀਂ ਕੈਨੇ ਆਂ ਠੀਕ ਐ ਹੁਣ ਇਨਾਂ ਨੇ ਸੌਖਾ ਕਰਤਾ ਐ। ਬਟ ਉਹ ਹਲੇੇ ਨੀ ਦੇਖ ਰਏ ਕਿ ਕਿਸਾਨ ਪੈਲੇ ਕਿੰਨੀ ਮਿਹਨਤ ਕਰਦੇ ਸੀਗੇ।
ਹਾਂਜੀ ਮੈਮ, ਫਿਰ ਮੈਮ ਇਨਸਾਨ ਦੇਖੋ ਕੰਮ ਧੰਦੇ ਤੋਂ ਵੀ ਗਿਆ।
ਹਾਂਜੀ,
ਹਨਾ ਜੀ।
ਹਾਂ ਇਹ ਗੱਲ ਤਾਂ ਹੈਗੀ। ਆ ਜੀ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਮਤਲਬ ਪੈਲੇ ਬੁਣਾਈਆਂ ਬਣਾਈਆਂ ਸੀਗਾ ਹੁਣ ਉਹ ਸਾਰੀਆਂ ਚੀਜ਼ਾਂ ਤੇ ਮਸ਼ੀਨ ਲੈ ਗਈ।
ਹਾਂਜੀ ਸਾਰੀ -ਸਾਰੀ ਜਗ੍ਹਾ ਮਸ਼ੀਨਰੀ ਨੇ ਲੈ ਲੀ।
ਬਸ ਫਿਰ ਉਹਨਾਂ ਦੇ ਤੇ ਫੇਰ ਅੱਧੇ ਕੰਮ ਨਾ ਹੁਣ ਉਨ੍ਹਾਂ ਨੂੰ-
ਹਾਂਜੀ
ਹ ਗੱਲ ਦਾ ਤਾਂ ਬਹੁਤ ਉਹ ਪੈਂਦਾ ਐ।
ਬਹੁ ਸਮੇਂ 'ਚ ਤਬਦੀਲੀ ਆ ਗਈ। ਮੈਮ ਹੁਣ ਨਾ ਤਾਂ ਉਹ ਪੈਲਾਂ ਵਾਲੇ ਲੋਕ ਰਹੇ। ਨਾ ਉਹ- ਪਹਿਲਾ ਵਾਲੀਆਂ ਚੀਜ਼ਾਂ ਰਹੀਆਂ। ਹਾਂਜੀ ਅੱਗੇ ਤੁਸੀਂ ਇਹ ਦੇਖ ਲਓ ਵੀ। ਬੱਚੇ ਸੀ ਮੰਮੀ, ਮਾਂ ਬਾਪ ਨੇ ਇੱਕ ਰੁਪਈਆ, ਦੋ ਰੁਪਈਏ ਦੇ ਦੇਣੇ- ਉਦੇ ਵਿੱਚ ਹੀ ਇੰਨਾ ਕੁਛ ਆ ਜਾਂਦਾ। ਬੱਚੇ ਓਨੇ ਦੇ ਵਿੱਚ- ਵੀ ਖੁਸ਼ ਸੀਗੇ। ਅੱਜ ਦੇ ਬੱਚਿਆਂ ਨੂੰ ਤੁਸੀਂ ਸੌ ਦੇ ਦੋ ਚਾਹੇ ਪੰਜ ਸੌ ਦੇ ਦੋ ਉਨੇ 'ਚ ਵੀ ਖੁਸ਼ ਨੀ ਹੈਗੇ।
ਨਾ ਨਾ ਬਿਲਕੁਲ ਵੀ ਨਹੀਂ ਐ।
ਉਹ ਵੀ ਕਹਿ ਦਿੰਦੇ ਨੇ ਸਾਨੂੰ ਘੱਟ ਨੇ ਜੀ।
ਹਾਂਜੀ।
ਬਹੁਤ ਫ਼ਰਕ ਪੈ ਗਿਆ ਅੱਗੇ ਨਾਲੋਂ। ਬਹੁਤ ਜ਼ਿਆਦਾ ਸਮੇਂ ਚ ਬਦਲਾਵ ਆ ਗਿਆ ਮੈਮ। ਤੇ ਹਾਲਾਂਕਿ ਦੇਖੋ ਪੇਰੈਂਟਸ- ਉਸਨੂੰ ਚਾਹੀਦਾ ਵੀ ਜੇ ਆਪਾਂ ਬਚਾਵਾਂਗੇ ਜਾਂ ਸਮੇਂ ਨੂੰ ਆਪਾਂ ਨਿਖੇਰਾਂਗੇ ਹਨਾ ਆਪਣੇ ਹੱਥ ਨਾਲ, ਤਾਂ ਇਹਦੇ ਵਿੱਚ ਹੋਰ ਵੀ- ਬੁਖਾਰ ਆਊਗਾ, ਫ਼ਰਕ ਪਊਗਾ ਸਮੇਂ ਦੇ-
ਹਾਂਜੀ-ਹਾਂਜੀ, ਇਹ ਗੱਲ ਤਾਂ ਸੋਚਣੀ ਚਾਹੀਦੀ ਹੈ ਸਾਰਿਆਂ ਨੂੰ। ਕੀ ਤੁਸੀਂ ਹਲੇੇ ਵੀ - ਤੋਂ ਹੀ ਪਹਿਲਾਂ ਤੋਂ ਸੀ। ਉਹ ਸੋਚੋਗੇ ਕਿ ਬਈ ਹਾਂ ਹੋਣਾ ਤੇ ਹੈ। ਪਹਿਲਾਂ ਹੀ ਤੁਸੀਂ ਬਚਾਓ ਨਾ।
ਹਾਂਜੀ, ਮਹਿੰਗਾਈ-ਹਾਂਜੀ ਮਹਿੰਗਾਈ-
ਹਾਂਜੀ, ਮੈਂ ਤੁਹਾਨੂੰ ਕਰਦੀ ਆ ਫਿਰ ਹਾਂਜੀ। ਓਕੇ ਦਸ ਮਿੰਟ ਹੋ ਗਏ ਓਕੇ।